ਉਹ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ।
ਹਾਂਜੀ ਸਭ ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ।
ਹਾਂਜੀ ਸਭ ਵਧੀਆ ਜੀ।
ਹੋਰ ਕੀ ਕਰ ਰਹੇ ਹੋ ਅੱਜ ਕੱਲ੍ਹ
ਬਸ ਐਵੇਂ ਨਿਊਜ਼ ਦੇਖ ਰਹੀ ਸੀਗੀ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਹੀ ਬੰਦਾ ਸਾਰਾ ਦਿਨ ਟਾਈਮ ਸਪੈਂਡ ਕਰਦਾ ਹੈ ਕੁਛ ਨਾ ਕੁਛ ਦੇਖਦੇ ਰਹੋ ਬਸ ਨਿਊਜ਼ ਆ ਰਹੀ ਸੀਗੀ ਸੋਸ਼ਲ ਮੀਡੀਆ ਤੇ ਹੀ ਦੇਖ ਰਹੀ ਸੀਗੀ ਅਮਰ ਨਾਲ ਅੱਜ ਯਾਤਰਾ ਚਾਲੂ ਹੋਈ ਹੋਈ ਹੈ ਨਾ ਉਹਨਾਂ ਦੇ ਬਾਰੇ ਉੱਥੇ ਬਾਰੇ ਦੇਖ ਰਹੀ ਸੀਗੀ ਹਾਂਜੀ। ਕਿ ਬੜਾ ਰਸ਼ ਹੈ ਉੱਥੇ ਹਾਂਜੀ ਬੜੀ ਲਾਈਨ ਲੱਗੀ ਹੋਈ ਹੈ ਉੱਥੇ
ਅੱਛਾ ਹਾਂਜੀ ਸੋਸ਼ਲ ਮੀਡੀਆ ਦਾ ਤਾਂ ਹੀ ਫਾਇਦਾ ਹੈ ਤੁਸੀਂ ਘਰ ਬੈਠ ਕੇ ਹਨੇ ਜਿਵੇਂ ਦੇਖ ਲਿਆ ਹੈ ਕਿ ਕਿੰਨਾ ਰਸ਼ ਹੋ ਰਿਹਾ ਜਾਂ ਕਿੰਨਾ ਨਹੀਂ ਹੋ ਰਿਹਾ
ਹਾਂਜੀ ਹਾਂ
ਨਊਸ ਦਾ ਹਾਂਜੀ ਨਿਊਜ਼ ਦਾ ਹੀਓ ਫਾਇਦਾ ਹੈ ਕਿਉਂਕਿ ਅਗਰ ਤੁਸੀਂ ਉੱਧਰ ਜਾ ਕੇ ਦੇਖੋਗੇ ਫਿਰ ਮਤਲਬ ਕਿ ਇੰਨੇ ਰਸ਼ ਜਾਓਗੇ ਫੇਿਰ ਇੰਨਾ ਮਜ਼ਾ ਨਹੀਂੀ ਆਉਂਦਾ ਨਾ
ਹਾਂ ਘਰ ਬੈਠੇ ਪਤਾ ਲੱਗ ਗਿਆ ਨਾ ਕਿ ਬੜਾ ਰਸ਼ ਬਸ ਮੇਰੇ ਹਸਬੈਂਡ ਗਏ ਹੋਏ ਸੀ ਮੈਂ ਕਿਹਾ ਚਲੋ ਦੇਖਾਂ ਸੋਸ਼ਲ ਮੀਡੀਆ ਤੇ ਕੀ ਅਪਡੇਟ ਹੈ ਅਮਰਨਾਥ ਜੀ ਯਾਤਰਾ ਦੀ ਤੇ ਉਹੀ ਦੇਖ ਰਹੀ ਸੀਗੀ ਵੀ ਹਜੇ ਯਾਤਰਾ ਸ਼ੁਰੂ ਹੋਈ ਉਨੱਤੀ ਤੀਹ ਤਰੀਕ ਤੇ ਅੱਜ ਸੱਤ ਤਰੀਕ ਹਾਂ ਸੱਤ ਤਰੀਕ ਸ਼ਿਵਲਿੰਗ ਉੱਥੇ ਜਿਹੜਾ ਬੰਦੇ ਨੇ ਬਰਫ਼ ਦੇ ਉਹ ਬਿਲ ਵੀ ਹੋ ਗਏ ਨੇ ਹਾਂਜੀ ਅੱਠ ਦਿਨਾਂ ਚ ਹੀ ਸ਼ਿਵਲਿੰਗ ਵਿਲੁਪਤ ਹੋ ਗਏ ਏਹੀ ਦੇਖ ਰਹੀ ਸੀਗੀ ਮੈਂ ਆ ਮੇਰੇ ਹਸਬੈਂਡ ਨੇ ਅਜੇ ਸਵੇਰੇ ਯਾਤਰਾ ਸ਼ੁਰੂ ਕਰਨੀ ਹਜੇ ਪਹਿਲਗਾਂਵ ਵੀ ਪਹੁੰਚੇ ਨੇ
ਅੱਛਾ
ਹਾਂ ਬਸ ਮੈਂ ਇਹੀ ਦੇਖ ਰਹੀ ਸੀ ਬਹੁਤ ਫਾਇਦਾ ਹੈ ਬਹੁਤ ਰਸ਼ ਦਿਖਾ ਰਹੇ ਸੀਗੇ ਕਿ ਬਹੁਤ ਰਸ਼ ਏ ਰੋਜ਼ ਪੰਜਾਹ ਪੰਜਾਹ ਹਜ਼ਾਰ ਬੰਦਾ ਉੱਥੇ ਜਾ ਰਿਹਾ ਤੇ ਲਾਈਨ ਵਿਚ ਜਿਹੜੇ ਨੰਬਰ ਉੱਥੇ ਲੈ ਰਹੇ ਨੇ ਜਿਹੜਾ ਕਾਰਡ ਮਿਲਦਾ ਜਿਵੇਂ ਵੈਸ਼ਨੋ ਦਰਬਾਰ ਨੀ ਕਾਰਡ ਮਿਲਦਾ ਉਵੇਂ ਉੱਥੇ ਵੀ ਕਾਰਡ ਮਿਲਦਾ ਨਾ ਉਹ ਕਾਰਡ ਦੀ ਲਾਈਨਾਂ ਵੀ ਲੰਬੀਆਂ ਲੰਬੀਆਂ ਲੱਗੀਆਂ ਹੋਈਆਂ ਐਵੇਂ ਕਹਿ ਰਹੇ ਸੀਗੇ
ਸਹੀ ਗੱਲ ਏ
ਉਪਰੋਂ ਮੌਸਮ ਖ਼ਰਾਬ ਜਦੋਂ ਮੌਸਮ ਜ਼ਿਆਦਾ ਬਾਰਿਸ਼ ਹੁੰਦੀ ਉਹ ਫੇਿਰ ਯਾਤਰਾ ਰੋਕ ਦਿੰਦੇ ਨੇ ਕਿਉਂਕਿ ਫਿਰ ਹਾਂ ਹੀ ਉਹ ਕਿਉਂਕਿ ਲੈਂਡਸਲਾਈਡ ਹੋ ਜਾਂਦਾ ਨਾ ਪਹਾੜੀ ਰਸਤੇ ਵਿੱਚ ਇਸ ਕਰਕੇ ਫੇਿਰ ਉਹਨਾਂ ਨੂੰ ਯਾਦ ਯਾ ਤ੍ਹਾਂ ਰੋਕਣੀ ਪੈਂਦੀ ਹੈ ਬਸ ਇਹੀ ਦੇਖ ਰਹੀ ਸੀਗੀ ਥੋੜਾ ਮਨ ਪਰੇਸ਼ਾਨ ਜਾਿਹਾ ਹੋ ਰਿਹਾ ਸੀਗਾ ਕਿ ਬਈ ਗਏ ਹੋਏ ਨੇ ਤੇ ਧਿਆਨ ਉੱਧਰ ਹੀ ਸੀਗਾ ਫਿਰ ਮੈਂ ਕੋਈ ਹੋਰ ਨਿਊਜ਼ ਲਗਾ ਲਈ ਕੁਛ ਹੋਰ ਦੇਖ ਲਿਆ। ਬਸ ਇਹੀ ਕੁਛ ਕਰ ਰਹੇ ਸੀਗੇ ਤੁਸੀਂ ਸੁਣਾਓ ਤੁਸੀਂ ਕੀ ਦੇਖਦੇ ਹੋ ਸੋਸ਼ਲ ਮੀਡੀਆ ਤੇ ਤੁਹਾਨੂੰ ਕੀ ਪਸੰਦ ਦੇਖ
ਬਸ ਸੋਸ਼ਲ ਮੀਡੀਆ 'ਤੇ ਅੱਜ-ਕੱਲ੍ਹ ਸਵੇਰੇ ਉੱਠ ਕੇ ਫੇਸਬੁੱਕ ਜਦੋਂ ਚਲਾਉਂਦੇ ਹਾ ਯਾ ਨਿਊਜ਼ ਆ ਜਾਂਦੀ ਏ ਇੱਕ ਮਤਲਬ ਘਰ ਦੇ ਨੇੜੇ ਪਿੰਡ ਦੀ ਆਪਣੇ ਸ਼ਹਿਰ ਦੀ ਯਾ ਕੋਈ ਵੀ ਬਾਹਰ ਦੇ ਦੇਸ਼ ਦੀ ਹਰ ਦੇਖੋ ਹਰ ਹਾਂਜੀ ਕਿੰਨੇ ਨਿਊਜ਼ ਚੈਨਲ ਬਣੇ ਦੇ ਨੇ ਮਤਲਬ ਸਾਰੀ ਨਿਊਜ, ਕੋਈ ਸੈਲੀਬ੍ਰਿਟੀ ਕਿੱਧਰ ਜਾ ਰਿਹਾ, ਕੀ ਕਰ ਰਿਹਾ, ਕੀ ਨਹੀ। ਕਰ ਰਿਹਾ।
ਬਿਲਕੁਲ-ਬਿਲਕੁਲ, ਅੱਜ-ਕੱਲ ਦੇਖਿਆ ਅਮੀਰ ਖਾਨ ਦਾ ਤੀਜਾ ਵਿਆ ਹੋ ਰਿਆ ਤੇ ਓਦੀ ਨਿਊਜ਼ ਈ ਬੜੀ ਜੈਦਾ ਆ ਰਈ ਸੀਗੀ ਫੋਨ ਤੇ ਇੰਸਟਾਗ੍ਰਾਮ ਤੇ, ਅਹ। ਤੇ ਸਾਰੀ ਓ ਪੈਲੀ, ਓਦੀ ਪੈਲੀ, ਹਾਂ ਓਦੀ ਪੈਲੀ ਵਾਈਫ ਵੀ ਆਈ ਹੋਈ ਸੀ, ਦੂਜੀ ਵੀ ਆਈ ਹੋਈ ਸੀ, ਤੀਜੀ ਵੀ ਨਾਲ ਵਿਆ ਕਰ ਰਿਆ ਸੀਗਾ। ਬਸ ਏਈ ਕੁਛ ਉਲਟਾ-ਪੁਲਟਾ ਵੀ ਦਿਖਾੰਦੇ ਨੇ, ਅੱਛਾ ਵੀ ਦਿਖਾੰਦੇ ਨੇ। ਏਧਰੋਂ ਦੀ ਅਲਰਟ ਵੀ ਕਰਦੇ ਨੇ, ਸਾਡੇ ਘਰ ਦੇ ਕੋਲ ਹੈਗੀ ਏ ਕਲੋਨੀ ਏਕ ਓਥੇ ਕੱਲ ਇੱਕ ਮੀਆਂ ਬੀਬੀ ਆ ਰਏ ਸੀਗੇ ਸਬਜੀ ਲੈ ਕੇ ਜਨਾਨੀ-ਆਦਮੀ, ਹਸਬੈਂਡ -ਵਾਈਫ ਹਾਂਜੀ ਸਬਜ਼ੀ ਲੈ ਕੇ ਜਿਵੇਂ ਈ ਆਪਣੇ ਘਰ ਦੇ ਬਾਰ ਰੁਕੇ ਦੋ ਬੰਦੇ ਆਏ ਨਕਾਬ ਪੋਸ਼, ਮੂਹ ਤੇ ਨਕਾਬ ਪਾ ਕੇ ਓਨਾਂ ਨੇ ਜੀ ਗੰਨ ਰੱਖੀ ਓਨਾਂ ਦੇ ਗਲੇ ਤੇ ਤੇ ਓ ਜਨਾਨੀ ਨੇ ਮੰਗਲ-ਸੂਤਰ ਪਾਇਆ ਹੋਇਆ ਸੀ ਓ ਖਿੱਚਿਆ, ਤੇ ਪੱਜਗੇ। ਬਸ ਆ ਐ ਸਾਰਾ ਨਿਊਜ਼ ਚ ਆ ਰਿਆ ਸੀਗਾ ਬਿਲਕੁਲ ਓਨਾਂ ਕੋਲ ਪੁੱਛ ਰਏ ਸੀਗੇ ਓ ਕੈਂਦੇ ਸਾਨੂੰ ਬੋਲਣ ਦਾ, ਰੌਲਾ ਪਾਣ ਦਾ ਮੌਕਾ ਈ ਨਈ ਮਿਲੇਆ, ਔਰ ਸ਼ਾਮੀ ਸਾਤ ਸੱਤ ਵਜੇ ਦੀ ਗੱਲ ਸਾਤ ਸਾਢੇ ਸਾਤ ਦੀ, ਕਹੰਦੇ ਅਸੀ ਆਪਣੇ ਕਾਰ ਦੇ ਬੂਏ ਅੱਗੇ ਆ ਕੇ ਰੁਕੇ ਈ ਆ ਤੇ ਸਾਡੇ ਤੇ ਪਿੱਛੇ-ਪਿੱਛੇ ਜਿਵੇਂ ਆ ਰਏ ਸੀਗੇ, ਜਿਵੇਂ ਉਹਨਾਂ ਨੇ ਬੰਦੂਕ ਰੱਖੀ, ਤੇ ਛੀ ਖਿੱਚੀ ਤੇ ਉਹ ਭੱਜ ਗਏ ਬਸ।
ਉਹੀਓ ਦੇਖੋ ਹੁਣ ਹਾਂ ਘਰ ਬੈਠ ਕੇ ਕਿੰਨਾ ਮਤਲਬ ਕਿ‌। ਸਾਰੀ ਨਿਊਜ਼ ਪਤਾ ਲੱਗ ਜਾਂਦੀ ਏ ਸ਼ੈਰ ਦੀ, ਦੇਸ਼ ਦੀ ਅਪਣੇ।
ਕੱਲ ਕੋਈ ਚੀਜ਼, ਮਹਿੰਗੀ ਚੀਜ਼ ਪਾ ਕੇ, ਮਹਿੰਗੀ ਚੀਜ਼ ਲੈ ਕੇ ਹੱਥ ਤੇ ਫੋਨ ਵੀ ਖਾਸ ਕਰ ਪਰਸ ਵੀ ਮੋਢੇ ਦੇ ਟੰਗ ਕੇ ਬਾਰ ਜਾਣ ਦਾ ਹਾਲ ਨੀ ਹੈਗਾ ਗਲੇ ਚ ਕੋਈ ਸੋਨਾ, ਹੱਥ ਚ ਕੋਈ ਸੋਨਾ ਕਿਤੇ ਵੀ ਜਾਣ ਦਾ ਹਾਲ ਨੀ ਹੈਗਾ। ਵੈਸੇ ਤੇ ਅੱਜ -ਕੱਲ੍ਹ ਤੁਹਾਨੂੰ ਪਤਾ ਗਰੀਬੀ ਇੰਨੀ ਅ ਲੋਕਾਂ ਕੋਲ ਹੈ ਹੀ ਕੁੱਝ ਨਹੀਂ, ਜਿਨਾਂ ਕੋਲ ਬਚਾਰੀਆਂ ਕੋਲ ਨਹੀ, ਵਿਆਹ ਦਾ ਇੱਕ -ਅੱਧੀ ਚੀਜ਼ ਹੈਗੀ ਏ ਉਹ ਵੀ ਏੰਜ ਲੋਗ, ਯਾ ਫਿਰ ਗਨਸ ਪੁਆਇੰਟ ਰ ਤੇ ਯਾ ਫਿਰ ਵੈਸੇ ਖਿੱਚ ਖਾਚ
ਹਮ ਮੁਲਾ ਕੇ ਪਾਸ ਜਾਏਂਗੇ? ਹਾਂਜੀ ਸਹੀ ਗੱਲ ਹੈ, ਅੱਜ ਕੱਲ ਤਾਂ ਦੇਖੋ ਸੋਨਾ ਜਿੰਨਾ ਮਹਿੰਗਾ ਹੋਇਆ ਪਿਆ। ਲੋਕੀ ਛੀਨਾ ਛਪਟ ਜੇਆ ਕਰਦੇ ਈ ਨੇ।
ਕਰਦੇ ਹੀ ਨੇ ਓਹੀਓ ਤੇ ਗੱਲ ਹੈ ਉਹ ਸ਼ੀਨਾ ਚਪਟੀ। ਕਰ ਕਰਕੇ ਤੇ ਸਾਰੇ ਲੋਕ ਆਪਣਾ ਘਰ ਦਾ ਗੁਜ਼ਾਰਾ ਕਰਦੇ ਹੋਏ ਕੰਮ ਕੋਈ ਕਰਕੇ। ਕੇ ਰੱਜ ਹੀ ਨਹੀਂ ਅੱਜ ਕੱਲ੍ਹ। ਵੀ ਕੋਈ ਕੰਮ ਕਰ ਲਈਏ ਅਸੀਂ, ਹਰ ਬੰਦੇ ਵਿੱਚ ਆਲਸ ਭਰਿਆ ਹੋਆ ਐ।
ਗੱਲ ਏ।
ਤੇ ਉਹ ਸੋਚ ਰਏ ਨੇ, ਫਰੀ ਦਾ ਜਿੱਥੋਂ ਕੁਛ ਮਿਲ ਜੇ ਉਹ ਲੈ ਲਈਏ।
ਸਈ ਗੱਲ ਏ, ਅਜ ਕਲ ਏਈਓ ਚੀਜ਼ ਏ।
ਹਾਂਜੀ-ਹਾਂਜੀ ਤੁਹਾਡੇ ਪਿੱਛੇ ਡਿਸਟਰਬੈਂਸ ਆ ਰਈ ਏ, ਜਰਾ ਤੁਸੀਂ ਸਾਈਡ ਤੇ ਆ ਜਾਓ ਬਾਰ।
ਹਾਂਜੀ ਆ
ਹਾਂ ਹੋਰ ਸੁਣਾਓ?
ਤੇ ਹੁਣ ਰੋਟੀ ਖਾਣ ਲੱਗਾ ਸੀ ਕੁੱਛ।
ਅੱਛਾ ਅੱਛਾ ਜੇ ਰੋਟੀ ਖਾਣੀ ਖਾਈ ਨੀ ਅਜੇ ਤੁਸੀਂ?
ਨਹੀਂ ਹਜੇ ਗ ਉਹੀਓ ਬਸ ਫੋਨ ਚਲਾ ਰਹੇ ਸੀ ਦੇਖ ਰਹੇ ਸੀ ਅੱਜ ਕੱਲ। ਸੋਸ਼ਲ ਮੀਡੀਆ ਹੀ ਲੋਕ ਜਿਵੇਂ ਯੂਟਿਊਬ 'ਤੇ ਕਿੰਨੀ ਮਤਲਬ ਵਰਧਆਨੀ ਕਰਦੇ ਨੇ ਆਪਾਂ ਵੀ ਉਹੀਓ ਦੇਖ ਰਹੇ ਸੀ ਕਿਵੇਂ ਕਰਦੇ ਨੇ ਜਿਨਾਂ ਨੂੰ ਮਤਲਬ ਟੀਚਿੰਗ ਵਗੈਰਾ ਰੈਸਪੀ ਬਣਾ ਜਾਂਟਟ ਕ੍ਰੀਏਟਰ ਜੋ ਵੀ ਹੈਗਾ।
ਹਾਂਜੀ ਹਾਂਜੀ ਬੜੇ ਸਾਰੇ ਲੋਕ ਆਪਣਾ ਕੰਮ ਕਰ ਰਹੇ ਨੇ ਬਿਲਕੁਲ।
ਸਹੀ ਗੱਲ ਤੇ। ਤੇ ਉਹਦੇ ਹਾਂ ਸਹੀ ਗੱਲ ਜੀ। ਦੇਖੋ ਸਕਿੱਲ ਚੱਲਦੀ ਹਾਂ ਸਕਿੱਲ ਜਿਹਦੇ ਕੋਲ ਹੋਏ ਉਹ ਇੰਨੀ ਵਧੀਆ ਅਰਨਿੰਗ ਸੋਸ਼ਲ ਮੀਡੀਆ ਤੋਂ ਕਰ ਸਕਦਾ ਹੈ।
ਬਿਲਕੁਲ ਬਿਲਕੁਲ ਕਰ ਸਕਦਾ ਮੇਰੀ ਗੁੜੀ ਹੁਣ ਪਲੱਸ ਟੂ ਤੇ ਉਹਨੇ ਸਾਰਾ ਪਲੱਸ ਟੂ ਦਾ ਆਪਣਾ ਸਿਲੇਬਸ ਬਾਈ ਸ ਸਾਹਾਹ ਨੇ ਸਕੂਲ ਤੇ ਗਈ ਨੀ ਗ ਤੇ ਸਾਰਾ ਓਨੇ ਰਿਵਾਈਜ਼ ਆਪਣਾ ਸ ਯੂਟਿਊਬ ਤੋਂ ਹੀ ਕੀਤਾ। ਇੰਨੇ ਅੱਛੇ ਅੱਛੇ ਟੀਚਰ ਨੇ ਇਕ ਟੋਪਿਕ ਉੱਥੇ ਇੰਨੀ ਅੱਛੀ ਤਰ੍ਹਾਂ ਸਮਝਾ ਇਹਨਾਂ ਨੂੰ ਟਿਊਸ਼ਨ ਜਾਣ ਦੀ ਵੀ ਲੋੜ ਨੀ ਪਈ। ਸਾਰਾ ਉਹਨੇ ਯੂਟਿਊਬ ਤੋਂ ਆਪਣਾਪੇਅਰ ਕਰਕੇਨੇ ਅਛੇ ਨਸਟ ਮਾਰਕਸ ਲਤੇ ਨੇ।
ਹਾਂ ਸਹੀ ਗੱਲ ਹੁਣ ਤੇ ਲੋਕ ਮਤਲਬ ਯੂਟਿਊਬ ਤੇ ਵੀ ਕਿੰਨਾ ਵਧੀਆ ਪੜ੍ਹਾਉਂਦੇ ਨੇ ਲੋਕ।
ਬਹੁਤ ਵਧੀਆ ਬਹੁਤ ਵਧੀਆ ਅੱਛੇ ਅੱਛੇ ਟੀਚਰਸ ਆਪਣਾ ਪੂਰਾ ਹਮ
ਸਹੀ ਗੱਲ ਜਿਹੜੇ ਮਰਜ਼ੀ ਲੈਵਲ ਤੇ ਮਤਲ ਮਤਲਬ ਕੋਈ ਵੀ ਦੇਖ ਸਕਦੇ ਹੋ ਜਿਹੜਾ ਮਰਜੀ ਲੈਵਲ ਤੇ ਤੁਸੀਂ ਟੀਚਰ ਦਾ ਦੇਖ ਸਕਦੇ ਹੋ। ਜਿਹੜੇ ਵੀ ਮਰਜ਼ੀ ਲੈਵਲ ਤੇ ਤੁਸੀਂ ਅਗਰ ਪੜ੍ਹ ਰਹੇ ਹੋ ਕੋਈ ਵੀ ਚੀਜ਼। ਤੇ ਉਸ ਚੀਜ਼ ਦਾ ਦੇਖ ਸਕਦੇ ਹੋ।
ਆਹ ਬਹੁਤ ਹੀ
ਪੀ ਐੱਸ ਦੀ ਵੀ ਪੜ੍ਹਾਈ ਲੋਕੀ ਔਨਲਾਈਨ ਹੀ ਕਰਦੇ ਨੇ ਨੀਟ ਦੀ ਵੀ ਤਿਆਰੀ ਲੋਕੀ ਓਨਲਾਈਨ ਹੀ ਕਰਦੇ ਨੇ।
ਹਾਂਜੀ ਹਾਂਜੀ ਬਿਲਕੁਲ ਔਨਲਾਈਨ ਕਰਦੇ ਨੇ ਸਭ ਕੁਛ ਓਨਲਾਈਨ ਹੋ ਰਿਹਾ ਓਨਲਾਈਨ ਕੋਚਿੰਗਾਂ ਲੋਕ ਲੈ ਰਹੇ ਨੇ ਉਹ ਪੂਰੇ ਵਿਸ਼ਵਾਸ ਨਾਲ ਲੈ ਰਹੇ ਨੇ ਪੂਰੀ ਜੂਮ ਮੀਟਿੰਗ ਹਉਦੀ ਹੈ ਜਿਹਦੇ ਵਿੱਚ ਸਾਰੇ ਟੀ ਸਾਰੇ ਸਟੂਡੈਂਟ ਇਕੱਠੇ ਇੱਕ ਹੀ ਸਕਰੀਨ ਤੇ ਦਿਖਾਈ ਦਿੰਦੇ ਨੇ ਸਭ ਨੂੰ ਉਹ ਇਕੱਠੇ ਪੜ੍ਹਾ ਰਹੇ ਨੇ। ਅੱਜ ਕੱਲ ਯੋਗਾ ਕਲਾਸਿਸ ਵੀ ਹੋਣ ਲੱਗ ਗਈਆਂ ਨੇੂ ਉਹਦੇ ਤੇ ਓਨਲਾਈਨ ਜੂਨ ਜੂਮ ਮੀਟਿੰਗ ਕਰ ਦਿੰਦੇ ਨੇ ਉਹਥ ਸਾਰੇ ਦਿਖਦੇ ਨੇ ਕੈਮਰੇ ਵਿੱਚ। ਆਪਣੇ ਅੱਗੇ ਫੋਨ ਸੈੱਟ ਕਰ ਕਰਕੇ ਤੇਗ ਕਲਾਸ ਲਗਾਉਦੇ ਐਵੇਂ ਹੀ ਅਸ ਸੋਸ਼ਲ ਮੀਡੀਆ ੋੜੇ ਫਾਇਦੇ ਨਹੀਂ ਹੈ ਲੋਕੁਕਾਨ ਨੇ। ਕਲਪ ਸਰੂਜ ਦਾ ਸੈਟ ਪਾ ਕੇ ਦਿਖਾ ਰਹੀ ਸੀਗੀ ਸੋਸ਼ਲ ਮੀਡੀਆ ਤੇ ਦੇਖੋ ਮੇਰੇ ਪਾਸ ਸੈੱ
ਅਗਲੇ ਦਿਨ ਨਿਊਜ਼ ਆਈ ਉਹ ਜਨਾਨੀ ਦੇ ਘਰੋਂ ਕੋਈ ਸਠ ਹੀ ਰਾਤੀ ਚੋਰੀ ਕਰਕੇ ਲੈ ਗਿਆ।
ਅੱ। ਹਾਂ ਉਹੀ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਕਿੰਨਾ ਹੈ ਫਾਇਦਾ ਵੀ ਕਿੰਨਾ ਹੈ।
ਹਾਂ ਉਓਹੀ ਤੇ ਫਿਰ ਲੋਕ ਨੀਚੇ ਕਮੈਂਟ ਕਰ ਰਹੇ ਸੀਗੇ ਕਿ ਹੋਰ ਪਾਓ ਆਪਣਾ ਦਿਖਾਵਾ ਕਰੋ ਵੀ ਤੁਹਾਨੂੰ ਕਿਹੜੀ ਲੋੜ ਪਈ ਸੀ ਦਿਖਾਵਾ ਕਰਨ ਦੀ।
ਉਹੀ ਤਾਂ ਸੋਸ਼ਲ ਮੀਡੀਆ ਤੇ ਤਾਂ ਅੱਜ ਕੱਲ੍ਹ ਦਿਖਾਵਾ ਕਰਨਾ ਹੀ ਨੀ ਚਾਹੀਦਾ ਕਿਸੇ ਨੂੰ।
ਬਿਲਕੁਲ ਇਹ ਤੁਹਾਡੇ ਸਾਹਮਣੇ ਉਹ ਨਿਊਜ਼ ਚ ਆ ਰਿਹਾ ਸੀਗਾ ਰਾਮ ਮੰਦਿਰ ਦਾ ਕਿ ਉੱਥੇ ਚੜਾਵਾ ਚੋਰੀ ਕਰ ਲਿਆ ਸਾਰਿਆਂ ਨੇ ਪੰਡਿਤਾਂ ਨੇ। ਕੀ ਕਰਦੇ ਸੀਗੇ ਟੋਇਲੇਟ ਦੇ ਰਸਤੇ ਚੋਂ ਗਾਇਬ ਕਰ ਰਹੇ ਸੀਗੇ ਚੜਾਵਾ ਟੋਇਲੇਟ ਚ ਕੋਈ ਉਹਨਾਂ ਨੇ ਆਪਣੇ ਰਸਤਾ ਬਣਾਇਆ ਸੀ ਬਾਹਰ ਨਿਕਲਣ ਦਾ ਤੇ ਅੰਦਰੋਂ ਅੰਦਰ ਹੀ ਉਹ ਚੜਾਵਾ ਗਾਇਬ ਕਰ ਰਹੇ ਸੀ ਹਾਂਜੀ ਤੇ ਸਰਕਾਰ ਨੂੰ ਇਹ ਪਤਾ ਲੱਗਿਆ ਹੁਣ ਉਹਨਾਂ ਨੂੰ ਨੀਰੀ ਸਜ਼ਾ ਉਹਨਾਂ ਦੇ ਘਰੋਂ ਇੰਨੇ-ਇੰਨੇ ਕਰੋੜਾਂ ਰੁਪਏ ਮਿਲੇ ਨੇ ਇਹ ਸੋਨੇ ਚਾਂਦੀ ਦੇ ਜੇਵਰ ਮਿਲੇ ਨੇ ਜਿਹੜੇ ਰਾਮ ਮੰਦਿਰ ਲੋਕਾਂ ਦੀ ਆਸਥਾ ਨਾਲ ਖਿਲਵਾੜ ਹੋ ਗਿਆ ਨਾ ਕਿੰਨੇ ਆਸਥਾ ਨਾਲ ਲੋਕ ਕਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਉਹ ਮੰਦਿਰ ਵਿੱਚ ਕੁਛ ਨਾ ਕੁਛ ਚੜਾ ਕੇ ਆਂਦੇ ਨੇ ਚਾਹੇ ਪੈਸੇ ਚੜਾਉਣ ਚਾਹੇ ਸੋਨਾ ਚਾਂ ੜ ਜਿਹਨਾਂ ਕੋਲ ਜਿੰਨੀ ਜਿਹਦੀ ਹੈਸੀਅਤ ਉਹਦੇ ਹਿਸਾਬ ਨਾਲ ਉਹ ਦਾਨ ਕਰਕੇ ਆਉਂਦੇ ਨੇ ਕਿ ਤੁਹਾਨੂੰ ਪਤਾ ਮੰਦ ਇੱਰ ਦੀ ਅੱਜ ਕੱਲ੍ਹ ਦਾਨ ਰਾਸ਼ੀ ਵੀ ਗ਼ਰੀਬੀ ਦੇ ਕੰਮ ਸਭ ਦੇ ਕੰਮ ਹੀ ਆਉਂਦੀ ਹੈ ਜਾਂ ਸਰਕਾਰ ਕਿਸੇ ਅੱਛੀ ਜਗ੍ਹਾ ਯੂਜ ਕਰਦੀ ਹੈ ਬੱਸ ਉਸ ਅ ਉਹ ਵੀ ਉੱਥੇ ਦੇ ਜਿਹੜੇ ਪੁਜਾਰੀ ਨੇ ਅੰਦਰ ਦੇ ਉਹ ਅੰਦਰੋਂ ਅੰਦਰ ਘਪਲਾ ਕਰਦੇ ਪਏ ਸੀ ਉਹ ਵੀ ਸਾਰਾ ਕੁਛ ਨਿਊਜ਼ ਵਿੱਚ ਦਿਖਾ ਰਹੇ ਸੀਗੇ
ਹਾਂ ਹੁਣ ਦੇਖੋ ਸੋਸ਼ਲ ਮੀਡੀਆ ਦਾ ਕਿੰਨਾ ਫਾਇਦਾ ਹੈ ਤਾਂ ਸਾਨੂੰ ਹਾਂਜੀ, ਨਿਊਜ਼ ਦਾ ਸਾਨੂੰ ਪਤਾ ਹੀ ਨਾ ਲੱਗਦਾ ਹਾਂਜੀ ਸੋਸ਼ਲ ਮੀਡੀਆ ਦੁਆਰਾ ਫੇਸਬੁੱਕ ਦੁਆਰਾ ਹਾਂਜੀ
ਬਿਲਕੁਲ-ਬਿਲਕੁਲ ਗੁਰਦੁਆਰੇ ਉੱਥੇ ਅਸੀਂ ਐਵੇਂ-ਐਵੇਂ ਚੜਾਵਾ ਅਗਰ ਅਸੀਂ ਕੁੱਛ ਮੱਥਾ ਟੇਕ ਕੇ ਆਉਂਦੇ ਸਾਡੀ ਜਿੰਨੀ ਸ਼ਰਧਾ ਹੁੰਦੀ ਜੋ ਵੀ ਤੇ ਅਸੀਂ ਸੋਚਦੇ ਹਾਂ, ਕਿ ਚਲੋ ਗੁਰਦੁਆਰੇ ਆ ਮੰਦਿਰ ਦੇ ਪੱਲੇ ਵਿੱਚ ਬਣਾਉਣ ਵਿੱਚ ਲੰਗਰ ਵਿੱਚ ਯੂਜ ਹੋਏਗੀ, ਪਰ ਨਾ ਉਹ ਏਦਾਂ ਯੂਜ ਕਈ ਵਾਰ ਵਿੱਚ ਘਪਲਾ ਕਰਨ ਵਾਲੇ ਵਿੱਚ ਠੱਗੀ ਕਰਨ ਵਾਲੇ ਇੰਨੇ ਲੋਕ ਹੁੰਦੇ ਨੇ ਜਿਹੜੇ ਵਿੱਚੋਂ ਦੀ ਵਿੱਚੋਂ ਗਾਇਬ ਕਰ ਜਾਂਦੇ, ਨੇ ਪੈਸੇ ਤੇ ਆਪਣੇ ਘਰ ਭਰਦੇ ਪਏਨ ਹੁਨ ਵਰਿੰਦਾਵਨ ਵੀ ਬਾਰ-ਬਾਰ ਦਿਖਾਉਂਦੇ, ਨਿਊਜ਼ ਵਿੱਚ ਵੀ ਉੱਥੇ ਹਰ ਸਾਲ ਦਾ ਠੇਕਾ ਹੁੰਦਾ, ਕਿਸੇ ਨਾ ਕਿਸੇ ਪੰਡਿਤ ਦਾ ਜਿੰਨਾ ਚੜਾਵਾ ਹੁੰਦਾ ਉਹ-ਉਹ ਉਹਦੇ ਨਾਲ ਉਹ ਆਪਣਾ ਕਰਦਾ ਰਹਿੰਦਾ, ਆਪਣਾ ਇਕੱਠਾ ਕਰਦਾ ਰਹਿੰਦਾ
ਬਈ ਉਹ ਤਾਂ ਉਹ ਚੜਾਵੇ ਨਾਲ ਸੇਵਾ ਨਹੀਂ ਹੁੰਦੀ ਉਹ ਖਾਲੀ ਸਾਰੇ ਪੰਡਿਤ ਵਗੈਰਾ ਬੰਣ ਲੈਂਦੇ ਨੇ ਆਪਸ ਵਿੱਚ ਹੀ
ਤੁਹਾਡੇ ਸਾਹਮਣੇ ਅੱਜ ਵੀ ਉਹੀ ਗਲੀਆਂ ਛੋਟੀਆਂ-ਛੋਟੀਆਂ, ਉਵੇਂ ਹੀ ਗੰਦਗੀ ਉਵੇਂ ਹੀ ਸਭ ਕੁੱਛ ਹੈਗਾ
ਹਾਂਜੀ ਮੇਨਟੇਨੈਂਸ ਨਹੀਂ ਰੱਖਦਾ, ਨਾ ਕੋਈ
ਨਾ ਬਿਲਕੁਲ ਮੇਨਟੇਨੈਂਸ ਨਹੀਂ ਕੋਈ, ਫੈਸਿਲਿਟੀ ਨਹੀਂ ਇੰਨਾ ਰਸ਼ ਹੀ ਰਸ਼ ਰਸ਼ ਹੀ ਰਸ਼ ਤਾ ਕ ਮੁੱਕੀ ਲੋਕ ਕਿੰਨੇ ਮਰ ਗਏ ਸੀ, ਪਿੱਛੇ ਨਿਊਜ਼ ਵਿੱਚ ਆ ਰਹੇ ਸੀਗੇ ਵੀ ਕੋਈ ਪੁਲਿਸ ਦਾ ਪ੍ਰਬੰਧ ਨਹੀਂ ਹੈਗਾ ਕੋਈ ਲੈਣਾ ਵੀ ਜਾਣ ਦਾ ਪ੍ਰਬੰਧ ਨਹੀਂ ਹੈਗਾ, ਔਰ ਇੰਨੀ ਟਾਈਟ ਜਗ੍ਹਾ ਸਾਰਾ ਪੈਸਾ ਚੜਾਵਾ, ਉੱਥੇ ਉਹ ਪੰਡਿਤ ਹੀ ਖਾ ਰਹੇ ਨੇ ਉੱਧਰ ਦੇ ਕੋਈ ਸਮਿਤੀ ਨੀ ਬਣਾਈ ਜੀ, ਜਿਵੇਂ ਕੱਟਰਾ ਸ਼ਰਾਈਨ ਬੋਰਡ ਸਮਿਤੀ ਬਣਾਈ ਹੋਈ ਹੈ, ਇੱਕ ਸਰਕਾਰੀ ਉਹ ਸਾਰਾ ਉਹਦੇ ਅੰਦਰ ਹੈਗਾ ਤੇ ਕਟਰਾ ਕਿੰਨੀ ਵੈਸ਼ਨੋ ਦਰਬਾਰ ਤਰੱਕੀ ਹੋ ਗਈ ਹੈ ਇਹ ਸਾਰੀ ਚੀਜ਼ਾਂ ਸਾਨ ਨਯੂਸ ਕੋਈ ਪਤਾ ਲੱਗਦੀ ਹੈ, ਸਨ ਐਵੇ ਥੋੜੀ ਪਤਾ ਲੱਗਰੀ ਕੋਈ ਕੋਈ ਵੈਸ਼ਨੋ ਦਰਬਾਰ ਦੇ ਪੁਜਾਰੀ ਥੋੜੀ ਦੱਸਣ ਆ ਰਹੇ ਨੇ, ਉਹ ਦੇ ਕੋਈ ਮੈਂਬਰ
ਉਹੀਓ ਤਾਂ ਗੱਲ ਏ ਹੁਣ, ਸੋਸ਼ਲ ਮੀਡੀਆ ਹਾਂਜੀ, ਸੋਸ਼ਲ ਮੀਡੀਆ ਇੰਨਾ ਐਡਵਾਂਸ ਹੋਇਆ, ਤੁਹਾਨੂੰ ਘਰ ਬੈਠੀ ਸਾਰੀ ਖ਼ਬਰ ਆ ਜਾਂਦੀਆਂ ਹੈ। ਕਿਧਰੇ ਕੀ ਹੋ ਰਿਹਾ, ਬਾਹਰ ਦੇ ਦੇਸ਼ ਵਿਚ ਪਾਵੇਂ ਆਪਣੇ ਦੇਸ਼ ਚ ਏ
ਬਿਲਕੁਲ-ਬਿਲਕੁਲ ਪਿੱਛੇ
ਚਲੋ ਠੀਕ ਏ
ਹਾਂਜੀ, ਠੀਕ ਹੈ ਜੀ ਹਾਂਜੀ
ਠੀਕ ਸਤਿ ਸ਼੍ਰੀ ਅਕਾਲ ਜੀ